ਹੈਲੋ ਸਤਿ ਸ਼੍ਰੀ ਅਕਾਲ, ਔਰ ਠੀਕ ਓ।
ਹਾਂਜੀ ਵਧੀਆ, ਤੁਸੀਂ ਦੱਸੋ।
ਵਧੀਆ ਓਰ ਸੁਨਾਓ?
ਕੀ ਕਰਦੇ ਸੀ?
ਅਸੀਂ ਬੈਠੇ ਹੋਏ ਸੀਗੇ ਚਲੋ, ਤੁਆਨੂੰ ਕੋਲ ਈ ਕਰ ਲਈਏ।
ਅੱਛਾ, ਹੋਰ ਘਰੇ ਸਾਰੇ ਵਧੀਆ।
ਹਾਂਜੀ, ਵਧੀਆ ਸਭ। ਅੱਜ ਅਸੀਂ ਗੱਲ ਕਰਾਂਗੇ, ਆ ਘਰ ਦੇ ਖਾਨੇ 'ਚ ਔਰ ਫਾਸਟ ਫੂਡ ਦੇ ਖਾਨੇ 'ਚ।
ਹਾਂਜੀ।
ਹਾਂਜੀ ਦੱਸੋ, ਵੀ ਤੁਆਡੀ ਨਜ਼ਰ 'ਚ ਘਰ ਦਾ ਖਾਣਾ ਬੈਟਰ ਆ ਯਾਂ ਫਾਸਟ ਫੂਡ? ਫੂਡ ਬਾਰ ਦਾ ਖਾ ਖਾਣਾ ਚਾਈਦੈ।
ਓਬਵਿਸਲੀ ਘਰ ਦਾ ਖਾਣਾ।
ਹਾਂ, ਕਿਉਂਕਿ ਦੇਖੋ ਘਰ ਦੇ ਖਾਣੇ 'ਚ ਬੋਤ ਫਾਇਦੇ ਹੈਗੇ ਨੇ ਹਨਾ, ਕਿਉਂਕਿ ਅਸੀਂ ਦੇਖੋ ਹੁਣ ਬਾਰ ਬਾਰ ਹੱਥ ਧੋਕੇ ਬਣਾਨੇ ਆ। ਬਾਰ ਸਾਨੂੰ ਨੀ ਪਤਾ ਓ ਲੋਕ ਹੱਥ ਵੀ ਧੋਂਦੇ ਨੇ ਯਾਂ ਨਈਂ ਧੋਂਦੇ। ਹਾਈਜਨਿੰਕ ਦਾ ਪੂਰਾ ਧਿਆਨ ਰੱਖਦੇ ਨੇ ਯਾਂ ਨਹੀਂ ਰੱਖਦੇ, ਹਨਾ।
ਹਾਂਜੀ।
ਕਿਉਂਕਿ ਦੇਖੋ ਬਾਰ ਤੁਸੀਂ ਦੇਖੋਗੇ ਓ ਲੋਕ ਬਣਾਂਦੇ ਨੇ, ਓਈ ਓਨਾਂ ਦੇ ਮਤਲਬ ਕਈ ਦਿਨਾਂ ਦੇ ਤੇਲ ਹੋ ਜਾਂਦੇ ਨੇ।
ਹਾਂਜੀ, ਇੱਕੋ ਈ ਤੇਲ ਰਿਪੀਟ ਚੱਲਦਾ ਰੈਂਦਾ ਨਾ, ਓਹੀ ਤੇਲ ਵਿੱਚ ਹੋਰ ਤੇਲ ਮਿਕਸ ਕਰੀ ਜਾਂਦੇ ਨੇ।
ਹਾਂਜੀ, ਓ ਕਿਧਰੇ ਨਾ ਕਿਧਰੇ ਸਾਡੇ ਸ਼ਰੀਰ ਨੂੰ ਸਾਡੀ ਸੇਹਤ ਨੂੰ ਨੁਕਸਾਨ ਦਿੰਦੈ।
ਹਾਂਜੀ, ਓਦਾਂ ਵੀ ਏਨਾਂ ਤਲਿਆ ਖਾਣ ਨਾਲ ਵੈਸੇ ਵੀ ਨੁਕਸਾਨ ਹੁੰਦੇ ਨੇ।
ਹਾਂਜੀ, ਉਹੀ ਨਾ ਕਿੳਕਿ ਘਰ ਅਸੀਂ ਬਨਾਵਾਂਗੇ ਪੂਰੀ ਸਫ਼ਾਈ ਵਿੱਚ ਧਿਆਨ ਦਿਆਂਗੇ। ਫਿਰ ਹਰ ਚੀਜ਼ ਉਹਦੇ ਵਿੱਚ ਅਸੀਂ ਫਰੈਸ਼ ਪਾਨ ਦੀ ਕੋਸ਼ਿਸ਼ ਕਰਨੇ ਆ ਕਿ ਜੋ ਵੀ ਚੀਜ਼ ਬਨਾਈਏ ਅਸੀਂ ਵਧੀਆ ਬਨੇ ਤਾਂ ਕਿ ਸਾਨੂੰ ਤੇ ਸਾਡੇ ਬੱਚੇਆਂ ਨੂੰ ਉਹ ਫਾਇਦਾ ਕਰੇ ਨੁਕਸਾਨ ਨਾ ਦਵੇ ਹਨਾ।
ਹਾਂਜੀ।
ਇਸ ਕਰਕੇ ਮਤਲਬ ਕਿ ਬਜ਼ਾਰ ਦਾ ਖਾਨਾ ਤੇ ਇਗਨੋਰ ਹੀ ਕਰਨਾ ਚਾਹੀਦਾ। ਕਿਉਂਕਿ ਅਗਰ ਬਜ਼ਾਰ ਦਾ ਅਸੀਂ ਖਾਵਾਂਗੇ ਤੇ ਉਹਦੇ ਨਾਲ ਅਸੀਂ ਬਿਮਾਰ ਵੀ ਹੋ ਸਕਨੇ ਆ।
ਹਾਂਜੀ ਉਹੀ ਤਾਂ ਹੈ ਫਾਸਟ ਫੂਡ 'ਚ ਵੈਸੇ ਵੀ ਪਤਾ ਨਹੀਂ ਉਹ ਕਿੱਦਾਂ ਦੇ ਵੈਜ ਵੈਜ ਯੂਜ ਕਰਦੇ ਆ। ਮੋਸਟਲੀ ੳਹਦੇ ਚ ਮੈਦਾ ਹੁੰਦਾ ਮੈਦਾ ਤਾਂ ਵੈਸੇ ਸਰੀਰ ਨੂੰ ਬਹੁਤ ਖ਼ਰਾਬ ਕਰਦਾ।
ਮੈਦਾ ਜੋ ਏ ਸਾਡੀ ਆਂਦਰਾ ਨਾਲ ਚਿਮੜ ਜਾਂਦਾ ਹਨਾ, ਉਹ ਫਿਰ ਉਹ ਕਿਧਰੇ ਨਾ ਕਿਧਰੇ ਜਾ ਕੇ ਕੇ ਸਾਨੂੰ ਨੁਕਸਾਨ ਕਰਦਾ।
ਹਾਂਜੀ, ਕਿੰਨੇ ਕਿੰਨੇ ਦਿਨ ਮੈਂਦਾ ਡਾਇਜੇਸਟ ਨਹੀਂ ਨਾ ਹੁੰਦਾ ਹਫ਼ਤੇ ਬਾਅਦ ਡਾਇਜੈਸਟ ਹੁੰਦਾ ਮੈਦਾ ਖਾਣਾ।
ਹਾਂਜੀ ਅਸੀਂ ਤੇ ਅਪਨੇ ਬੱਚੇਆਂ ਨੂੰ ਵੈਸੇ ਮਨਾ ਹੀ ਕਰਨੇ ਆ ਲੇਕਿਨ ਬੱਚੇ ਨੀ ਰੁਕਦੇ ਫੇਰ ਵੀ ਜਿੱਤ ਤੱਕ ਹੋ ਸਕਦਾ ਕੰਟਰੋਲ ਈ ਕਰਨੇ ਆ ਕਿਉਂਕਿ ਦੇਖੋ ਉਹ ਨਾ ਹੁਨ ਤੇ ਤੁਹਾਨੂੰ ਨੀ ਪਤਾ ਚੱਲੇਗਾ ਲੇਕਿਨ ਅੱਗੇ ਜਾ ਕੇ ਥੋੜਾ ਜਿਸ ਸਾਬ ਨਾਲ ਥੋੜਾ ਏਜ਼ ਵੱਧਦੀ ਜਾਂਦੀ ਏ ਨਾ। ਫਿਰ ਬੰਦੇ ਨੂੰ ਬੋਤ ਜੈਦਾ ਬਿਮਾਰੀਆਂ ਫੇਸ ਕਰਨੀਆਂ ਪੈ ਜਾਂਦੀਆਂ ਨੇ।
ਅੱਜ ਕੱਲ੍ਹ ਤੇ ਵੈਸੇ ਵੀ ਛੋਟੇ ਬੱਚੇ ਬਾਹਰ ਦਾ ਹੀ ਖਾਣਾ ਜੈਦਾ ਖਾਂਦੇ ਨੇ।
ਖਾਨਾ ਤੇ ਮਤਲਬ ਦੇਖੋ ਠੀਕ ਹੈ ਖਾਨਾ ਚਾਂਹਦੇ ਨੇ ਤਲਿਆ ਭੁਨਿਆ ਲੇਕਿਨ ਇਕ ਗੱਲ ਏ ਨਾ ਕਿ ਕਿ ਅਗਰ ਅਸੀਂ ਘਾਰ ਬਨਾ ਕੇ ਦਾਂਗੇ ਤੇ ਉਹ ਕਿਤੇ ਜੈਦਾ ਬੈਟ ਟਰ ਏ ਹਨਾ।
ਹਾਂਜੀ, ਪਰ ਤੁਹਾਨੂੰ ਪਤਾ ਘਰ ਦਾ ਖਾਨਾ ਅੱਜ ਕੱਲ੍ਹ ਬੱਚੇ ਕਿੱਥੇ ਜੈਦਾ ਖਾਂਦੇ ਸਾਰਿਆਂ ਨੂੰ ਏਦਾਂ ਹੁੰਂਦੈ ਕਿ ਬਾਰ ਦਾ ਹੀ ਜੈਦਾ ਮਿਲੇ ਬਾਰ ਦਾ ਹੀ ਖਾਈਏ।
ਲੇਕਿਨ ਉਹ ਬਾਰ ਦਾ ਨਾ ਕਿਸ ਕਿਧਰੇ ਨਾ ਕਿਧਰੇ ਸਾਨੂੰ ਨੁਕਸਾਨਦਾਇਕ ਹੋ ਜਾਂਦਾ।
ਉਹ ਤਾਂ ਹੈ ਪਰ ਥੋਨੂੰ ਪਤਾ ਬੱਚੇ ਨੀ ਨਾ ਸਮਝਦੇ ਇਹ ਗੱਲ।
ਹਾਂਜੀ ਕਿਉਂਕਿ ਦੇਖੋ ਉਹਦੇ ਤੇ ਮੱਖੀਆਂ ਵੀ ਕਈ ਵਾਰੀ ਹੁੰਦਾ ਮੱਖੀਆਂ ਬੈਠੀ ਦੀਆਂ ਹੁੰਦੀਆਂ ਨੇ। ਮੱਛਰ ਬਿਮਾਰੀਆਂ ਦਾ ਕਾਰਨ ਏ, ਜੋ ਅੱਜ ਕੱਲ੍ਹ ਦਾ ਮੌਸਮ ਚੱਲ ਰਿਹਾ ਬਰਸਾਤਾਂ ਦਾ। ੳਸ ਸਾਬ ਨਾਲ ਹਨਾ ਕਿਉਂਕਿ ਮੱਖੀਆਂ ਭਿਨਕਦੀਆਂ ਨੇ ਦੇਖੋ ਕਈ ਕੀਟਾਣੂ ਲੈ ਕੇ ਉਹ ਆਂਦੀਆਂ ਨੇ।
ਹੁ
ਉਹੀ ਅਸੀਂ ਖਾ ਲੈਂਨੇ ਆ ਬੜੀ ਸਵਾਦ ਨਾਲ ਖਾਂਨੇ ਅਸੀਂ।
ਹਾਂਜੀ ਪਰ ਹੁਨ ਦੇਖੋ ਬੱਚੇ ਨਾ ਇਹ ਹੁੰਦਾ ਬਾਹਰ ਦਾ ਖਾਈਏ ਬਾਹਰ ਦਾ ਜੈਦਾ ਟੇਸਟੀ ਟੇਸਟੀ ਲਗਦੈ ਚਾਹੇ ਘਰੇ ਜਿੰਨਾਂ ਮਰਜ਼ੀ ਵਧੀਆ ਬਣਿਆ ਹੋਵੇ ਪਰ ਇਹਨਾਂ ਨੂੰ ਚਾਹੀਦਾ ਹੁੰਦਾ ਬਾਹਰ ਦਾ ਖਾਣਾ।
ਨਹੀਂ ਬਾਹਰ ਦਾ ਖਾਓ ਚਲੋ ਕਦੀ ਛੇ ਮਹੀਨੇ 'ਚ ਖਾ ਲੋ ਕੋਈ ਦਿੱਕ ਦਿੱਕਤ ਨੀ ਲੇਕਿਨ ਜਿ ਤੱਕ ਹੋ ਸਕੇ ਜ ਦੇਖੋ ਛੋਟੇ ਬੱਚੇ ਅੱਜ ਕੱਲ੍ਹ ਮੈਗੀ ਕਿੰਨੀ ਖਾਨੀ ਪਸੰਦ ਕਰਦੇ ਨੇ। ਮੋਮੋਜ਼ ਦੇ ਦੋ ਉਹਨਾਂ ਨੂੰ। ਸਪਰਿੰਗ ਰੋਲ ਦੇ ਦੋ ਘਰ ਦੀ ਰੋਟੀ ਨਾ ਦੋ ਦਾਲ ਨਾ ਦੋ ਚਾਵਲ ਨਾ ਦੋ ਹਨਾ।
ਹੁ ਅੱਜ ਕੱਲ ਵੈਸੇ ਪੇਰੈਂਟਸ ਵੀ ਥੋੜ੍ਹੇ ਮੋਡਰਨ ਹੋ ਗਏ ਨੇ ਨਾ ਜੇ ਬੱਚੇ ਕਹਿੰਦੇ ਘਰੇ ਰੋਟੀ ਨਹੀਂ ਖਾਣੀ। ਤੇ ਉਹ ਖੁਦ ਵੀ ਕਹਿ ਦਿੰਦੇ ਨੇ ਬਾਹਰੋਂ ਮੰਗਾ ਕੇ ਖਾ ਲੋ ਬਾਹਰ ਦਾ ਕੁਛ ਖਾ ਲੋ ਪਹਿਲਾਂ ਨਹੀ ਸੀ ਨਾ ਏਦਾਂ ਹੁੰਦਾ ਪਹਿਲਾਂ ਤਾਂ ਜੈਦਾਤਰ ਪਿੰਡ ਚ ਕਹਿੰਦੇ ਸੀ ਕਿ ਹਾਂ ਘਰ ਦਾਂ ਹੀ ਖਾਨਾ ਪੈਨਾ। ਪਰ ਅੱਜ-ਕੱਲ੍ਹ ਤਾਂ ਘਰੇ ਸਬਜ਼ੀ ਵਧੀਆ ਨੀ ਲੱਗ ਰੀ, ਬਾਰੋਂ ਮੈਗੀ ਮੰਗਵਾ ਕੇ ਖਾ ਲੋ। ਮੈਗੀ ਨੀਂ ਖਾਣੀ, ਬਾਰ ਖਾਣ ਚਲ ਜੋ।
ਹਾਂਜੀ! ਕਿਉਂਕਿ ਪੇਰੈਂਟਸ ਵੀ ਕੁਛ ਲੇਜ਼ੀ ਹੋ ਗਏ ਨੇ ਅੱਜ ਕੱਲ। ਕਿਉਂਕਿ ਦੇਖੋ ਪੇਰੈਂਟਸ ਕੈਣਗੇ ਥੱਕ ਗਿਆ, ਕੀ ਬਣਾਈਏ ਜਾਓ ਬਜ਼ਾਰੋ ਖਾਲੋ। ਲੇਕਿਨ ਪੈਲੇ ਮਾਂ ਪਿਓ ਨਾ ਐਸ-ਤਰ੍ਹਾਂ ਨੀ ਕਰਦੇ ਸੀ, ਪੈਲੇ ਤਾਂ ਲੋਕੀ ਪੂਰਾ ਘਰ ਦਾ ਖਾਣਾ ਹੀ ਬੱਚਿਆਂ ਨੂੰ ਖਵਾਂਦੇ ਸੀ ਭਾਵੇਂ ਕੁੱਛ ਵੀ ਹੋ ਜਾਏ।
ਕੈਂਦੇ ਸੀ ਯਾ ਰੋਟੀ ਯਾ ਫੇਰ ਛਿੱਤਰ।
ਪਰ ਤੁਆਨੂੰ ਪਤਾ ਸਾਰੇ, ਸਾਰੇ ਅੱਜ ਕੱਲ੍ਹ ਮਲਬ ਮੋਡਰਨਸ ਸਭ ਬਿਜ਼ੀ ਨੇ, ਇਯੋ ਸੀ ਨਾ ਪੈਲਾਂ ਲੇਡੀਜ਼ ਘਰੇ ਹੁੰਦੀਆਂ ਸੀਗੀਆਂ
ਟਾਈਮ ਨਈ ਐ ਔਰ ਪੈਲੇ ਦੇਖੋ ਸੁਵਿਧਾਵਾਂ ਵੀ ਘੱਟ ਸੀ, ਲੱਕੜਾਂ ਤੇ ਬਣਦੀ ਸੀ। ਸਾਰੀਆਂ ਚੀਜ਼ਾਂ। ਅੱਜ ਤੁਸੀਂ ਗੈਸ ਔਨ ਕਰੋ ਤੇ ਇਦਾਂ ਮਿੰਟਾਂ ਚ ਦਾਲ ਬਣ ਜਾਂਦੀ ਏ ਕੂਕਰਾਂ ਚ। ਪੈਲੇ ਤੇ ਹਾਂਡੀਆਂ ਚ ਬਣਾਂਦੇ ਸੀ ਮਿੱਟੀਆਂ ਦੀਆਂ 'ਚ।
ਹਾਂਜੀ ਹੁਣ ਤਾਂ ਮਾਈਕ੍ਰੋਵੇਵ 'ਚ ਪੰਜ ਮਿੰਟ 'ਚ ਬਣ ਜਾਂਦੀ ਐ। ਮਾਈਕਰੋਵੇਵ ਕਰਕੇ ਖਾ ਲੈਂਦੇ ਨੇ।
ਚੀਜ਼ਾਂ ਬਣਦੀਆਂ ਸੀ ਲੇਕਿਨ ਓ ਕਿਦਰੇ ਨਾ ਕਿਦਰੇ ਸਾਨੂੰ ਫਾਇਦਾ ਕਰਦੀਆਂ ਸੀ।
ਹੂੰ। ਵੈਸੇ ਵੀ ਅੱਗ ਦੇ ਬਣੀ ਚੀਜ ਫਾਇਦੇਮੰਦ ਹੁੰਦੀ ਏ। ਕਿਤੇ ਐਲ ਪੀ ਜੀ ਗੈਸ ਕਿਤੇ ਆਪਾਂ ਖੁੱਦ ਬਨਾਣਾ ਅੱਗ ਦੇ ਉੱਤੇ। ਓਨੇ ਅੱਗ ਤੇ ਰੀਝਣਾ।
ਹੂੰ। ਅਲ ਅੱਛਾ ਲੱਗਦਾ ਏ ਕਿ ਦੇਖੋ ਜੋ ਚੁੱਲ੍ਹੇ ਵਗੈਰਾ ਚ ਖਾਣਾ ਬਣਦੈ, ਓ ਓਦਾ ਟੇਸਟ
ਓਦਾ ਟੇਸਟ ਅਲੱਗ ਹੁੰਦਾ। ਓਹ ਟੇਸਟ ਆ ਵਾਲੇ ਗੈਸਾਂ ਨਾਲੋਂ ਤੇ ਬੋਤ ਅਲੱਗ ਹੁੰਦਾ ਹਨਾਂ।
ਹਾਂਜੀ, ਗੈਸ ਤੇ 'ਤੇ ਟੇਸਟ-ਟੇਸਟ ਨਈਂ ਐ ਇਤਨਾ ਖਾਨ ਦਾ। ਰੋਟੀਆਂ ਦਾ ਤਾਂ ਬਿਲਕੁਲ ਨਈ। ਚੁੱਲ੍ਹੇ ਦੀ ਰੋਟੀਆਂ ਰੁੱਖੀਆਂ ਹੀ ਤੁਸੀਂ ਖਾ ਸਕਦੇ ਹੋ ਉੱਥੇ ਮੱਖਣ ਵਗੈਰਾ ਕੁੱਝ ਵੀ ਰੱਖ
ਹਾਂਜੀ ਪਹਿਲਾਂ ਏਦਾਂ ਹੀ ਆਦੇ ਸੀਗੇ ਸਾਰੇ, ਮੱਖਣ ਵਗੈਰਾ ਲਾ ਕੇ ਪਰ ਨੂੰ ਨਮਕ ਛਿੜਕ ਕੇ, ਚੁੱਲ੍ਹੇ ਦੀ ਰੋਟੀ ਲੈ ਕੇ। ਪਰ ਹੁਣ ਨੀ ਨਾ ਏਦਾਂ ਹੁੰਦਾ ਹੁਣ ਸਾਰੇ ਤੁਾਨੂੰ ਪਤਾ ਸਾਰਿਆਂ ਸ ਫੇਰ ਕਈ ਨਾ ਚੁੱਲ੍ਹੇ ਦੀ ਰੋਟੀ ਖਾਣੀ ਏ ਤਾਂ ਵੈਸੇ ਤਾਂ ਸਾਰੇ ਕੈਣਗੇ ਵੀ ਨਈ ਨਈ। ਏ ਨਹੀਂ ਅਸੀਂ ਖਾ ਸਕਦੇ।
ਹੂੰ, ਓਹੀ ਏ ਗਲ੍ਹ। ਹਲਉਠ ਫਿਰ ਕੇ ਏਕ ਈ ਬਸ ਬਾਹਰ ਦਾ ਖਾਣਾ ਜਾਦਾ ਪਸੰਦ ਕਰਦੇ ਨੇ। ਕਿਉਂਕ ਮਾਂ-ਪਿਓ ਕੋਲ ਵੀ ਟਾਈਮ ਨੀ ਐ, ਓ ਸੋਚਦੇ ਨੇ ਅਸੀ ਹੁਨ ਕੰਮ ਕਰਕੇ ਆਇ ਆਂ, ਥੱਕ ਕੇ ਆਇ ਆਂ। ਹੁਣ ਸਭ ਦੀ ਅਲੱਗ- ਅਲੱਗ ਫਰਮਾਇਸ਼ਾਂ ਪੂਰੀਆਂ ਕਰੀਏ। ਤੇ ਓ ਖੁਦ ਈ ਕੈਂਦੇ ਨੇ ਵੀ ਪੈਸੇ ਪਕੜੋ ਬਾਰ ਖਾਓ। ਲੇਕਿਨ ਐ ਨੀਂ ਸੋਚ ਰੇ ਕਿ ਏਦੇ ਨਾਲ ਅਸੀਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਏ ਆਂ।
ਪਹਿਲਾਂ ਹੁੰਦਾ ਸੀਗਾ ਨਾ ਵੀ ਲੇਡੀਜ਼ ਘਰੇ ਹੁੰਦੀਆਂ ਸੀਗੀਆਂ। ਤੇ ਕੰਮ ਕਰਨ ਨੂੰ ਤੇ ਕੋਈ ਵੀ ਲੇਡੀਜ਼ ਜਾਂਦੀ ਸੀਗੀ ਤਾਂ ਲੇਡੀਜ਼ ਕਰ ਦਾਂ ਸਾਂਭਦੀਆਂ ਸੀਗੀਆਂ ਪਰ ਹੁਣ ਤਾਂ ਤੁਹਾਨੂੰ ਪਤਾ ਸਾਰੀ ਲੇਡੀਜ਼ ਵੀ ਕੰਮ ਜਾਂਦੀਆਂ ਨੇ। ਤੇ ਸਭ ਨੂੰ ਏਦਾਂ ਹੁੰਦਾ ਵੀ ਅਸੀਂ ਵੀ ਹੋਨੇ ਥੱਕ ਕੇ ਆਏ ਆਂ।
ਓਹੀ ਨਾ ਓ ਵੀ ਬਾਰ ਈ ਕਿੱਧਰੋਂ ਆਂਦੇ ਪਏ ਨੇ ਅਗਰ ਭੁੱਖ ਲੱਗੀ ਏ, ਬਾਜ਼ਾਰ ਚ ਕੁੱਛ ਖਾ ਆਏ ਨੇ ਚਲੋ ਜੀ ਰਾਤ ਦਾ ਕੰਮ ਮੁੱਕ ਗਿਆ।
ਵੈਸੇ ਅੱਜ ਕੱਲ੍ਹ ਸੱਚ ਦਸਾਂ ਤੇ ਮੈਨੂੰ ਲੱਗਦੈ ਪੇਰੈਂਟਸ ਵੀ ਬਾਰ ਦੇ ਖਾਣਾ ਜ਼ਿਆਦਾ ਪਸੰਦ ਕਰਦੇ ਆ। ਕੋਈ ਹੋਏਗਾ ਹੈਲਥ ਕੋਂਸ਼ਿਅਸ ਜੇੜਾ ਆਪਣੇ ਬੱਚਿਆਂ ਨੂੰ ਕਏਗਾ ਵੀ ਨਈਂ-ਨਈਂ ਬਾਰ ਦਾ ਨੀ ਖਾਣਾ। ਪਰ ਹੁਣ ਤੇ ਛੋਟੇ ਛੋਟੇ ਬੱਚੇ ਚਿਆਂ ਨੂੰ ਵੀ ਪਤਾ ਬਾਰ ਦਾ ਖਾਣਾ, ਮੈਗੀ ਖਾਣੀ ਏ, ਚਿਪਸ ਖਾਣੀ ਐ।
ਹਾਂ ਤੇ, ਨਿੱਕੇ-ਨਿੱਕੇ ਬੱਚੇਆਂ ਨੂੰ ਤੁਸੀਂ ਦੇ ਦੋ ਮੈਗੀ ਕੈ ਦੋ ਰੋਂਦਾ ਵੇ ਮੈਗੀ ਲਿਆ ਦਿੰਨੀ ਆ, ਮੈਗੀ ਬੱਚੇ ਚੁੱਪ ਕਰਜੇਗਾ। ਨਾਲੇ ਇੱਕ ਫਰੂਟੀ ਦਾ ਠੂਠਾ ਫੜਾ ਦਿਓ ਹੱਥ ਦੇ ਵਿੱਚ ਤਾਂ ਬਸ ਖੁਸ਼ ਬੱਚਾ।
ਹਾਂਜੀ, ਓ ਛੋਟੇ-ਛੋਟੇ ਬੱਚੇ ਦੇ ਚਿਪਸ ਲੈ ਦੋ ਓਨਾਂ ਨੂੰ ਮੈਗੀ ਲੇਆ ਦੋ, ਮੋਮੋਸ ਤਾਂ ਬੋਤ ਪਤਾ ਛੋਟੇ ਬੱਚੇਆਂ ਨੂੰ
ਕੋਲਡ ਡਰਿੰਕ ਦੇ ਦੋ, ਐ ਚੀਜ਼ਾਂ ਜਾਦਾ ਪਸੰਦ ਕਰਦੇ ਨੇ ਲੇਕਿਨ ਕੋਲਡ ਡਰਿੰਕ ਵੀ ਬੱਚੇਆਂ ਨੂੰ ਨਈ ਦੇਨੀ ਚਾਈਦੀ।
ਹੂੰ ਸਾਰਾ ਓ ਚ ਸੂਗਰ ਹੁੰਦਾ ਬੋਤ ਖ਼ਰਾਬ ਕਰਦੀ ਆ ਬੱਚੇਆਂ ਨੂੰ ਕੋਲਡ ਡਰਿੰਕ ਤੇ।
ਬੱਚੇ ਮੰਨਦੇ ਤੇ ਨਈ ਹੈ ਨਾ।
ਬੱਚੇ ਮੰਨਦੇ ਨੀ ਲੇਕਿਨ ਮਤਲਬ ਛੋਟੇ ਹੁੰਦੇ ਤੇ ਪੇਰੈਂਟਸ ਨੇ ਬੱਚੇਆਂ ਨੂੰ ਏਦਾਂ ਦਾ ਬਨਾ ਦਿੰਦੇ ਨੇ। ਬਾਰ ਦੇ ਖਾਨ ਤੇ ਲਗਾ ਦਿੰਦੇ ਨੇ ਫੇਰ ਓ ਜਿੱਦਾਂ ਵੱਡੇ ਹੁੰਦੇ ਨੇ, ਓਨਾਂ ਨੂੰ ਹੈਬਚੁਅਲ ਹੋ ਜਾਂਦੇ ਨੇ ਓ ਏ ਸਬ ਚੀਜ਼ਾਂ ਦੇ।
ਕਿਓਂਕਿ ਅਸੀਂ ਬੱਚੇਆਂ ਨੂੰ ਐਸਾ ਬਨਾ ਦਿੱਤਾ ਐ ਨਾ।
ਹਾਂਜੀ, ਹੁਨ ਛੋਟੇ ਜਦੋਂ ਬੱਚੇ ਨੂੰ ਆਦਤ ਈ ਏ ਸਬ ਖਾਂਦੀ ਐ, ਓਨੇ ਖਾਦਾ ਈ ਨੀ ਸ਼ੁਰੂ ਤੋਂ
ਜਿਵੇਂ ਬੱਚਾ ਸਾਨੂੰ ਵੇਖਦਾ ਹੁਨ ਛੋਟਾ ਹੁੰਦਾ ਬੱਚਾ ਵੇਖਦਾ ਮਾਂ-ਪਿਓ ਮੈਗੀ ਵਗੈਰਾ ਕੁਛ ਖਾ ਰਏ ਨੇ ਹੁਨ ਓ ਵੀ ਓਨਾਂ ਨੂੰ ਵੀ ਇੱਕ ਉਤਸੁਕਤਾ ਹੁੰਦੀ ਐ ਅਸੀਂ ਵੀ ਏਨੂੰ ਟੇਸਟ ਕਰਕੇ ਦੇਖੀਏ
ਹਾਂਜੀ ਓ ਤਾਂ ਅੱਜ-ਕੱਲ ਦੇ ਜੇੜੇ ਨਿਊ ਪੇਰੈਂਟਸ ਆ ਓ ਤਾਂ ਓਵੀਸਲੀ ਮੈਗੀ ਵਗੈਰਾ ਨੂੰ ਖਾਂਦੇ ਈ ਖਾਂਦੇ ਆ।
ਕਿਓਂਕਿ ਦੇਖੋ ਬੱਚੇਆਂ ਦੀ ਜੋ ਮੈਮੋਰੀ ਐ ਨਾ ਸਾਡੇ ਨਾਲੋ ਜਾਦਾ ਤੇਜ਼ ਐ ਸਿੱਖਨ ਦੀ ਸਮਤਾ। ਓ ਜਿਵੇਂ ਸਾਨੂੰ ਦੇਖਨਗੇ ਨਾ ਉਂਝੇ ਈ ਸਿੱਖਨਗੇ। ਅਸੀਂ ਓਨਾਂ ਦੇ ਸਾਮਨੇ ਫਾਸਟ ਫੂਡ ਲੇਆ ਕੇ ਖਾਵਾਂਗੇ ਤੇ ਓ ਵੀ ਕੱਲ ਨੂੰ ਏਹੀ ਡਿਮਾਂਡ ਕਰਨਗੇ ਕੇ ਅਸੀਂ ਵੀ ਏਈਓ ਖਾਨਾ, ਕੀ ਜਿੱਥੋਂ ਤੱਕ ਹੋ ਸਕਦਾ ਬੱ ਬੱਚੇਆਂ ਸਾਮਨੇ ਅੱਛਾ ਪ੍ਰਜੈਂਟ ਕਰੋ ਕੀ ਹੈਲਦੀ ਖਾਨਾ ਅਸੀਂ, ਸਲਾਦ ਖਾਨੀ ਏ। ਜਾਂ ਅਸੀਂ ਘਰ ਦੀਆਂ ਪੱਕੀ ਹੋਈਆਂ ਰੋਟੀਆਂ ਹੀ ਖਾਨੀਆਂ ਨੇ ਓਦੇ ਤੇ ਘਿਓ ਲਗਾਓ, ਮੱਖਨ ਲਗਾਓ, ਅੱਛੀ ਲੱਗਦੀ ਐ ਰੋਟੀ। ਲੇਕਿਨ ਲੋਕ ਬੱਚੇ ਬਾਰ ਈ ਪਤਾ ਨੀ ਕਿਉਂ ਦੋੜਨਾ ਚਾਂਦੇ ਨੇ। ਕਿਉਂ ਬਾਰ ਨੂੰ ਦੋੜਦੇ ਨੇ ਸਮਝ ਨੀ ਆਈ ਕੁਛ।
ਬਸ ਏ ਐ ਨਾ ਬਾਹਰ ਦਾ ਖਾਨਾ ਬੱਚੇਆਂ ਨੂੰ ਐਂ ਲੱਗਦਾ ਵੀ ਬਾਹਰ ਦਾ ਖਾਨਾ ਜਾਦਾ ਟੇਸਟੀ ਐ। ਪਰ ਓ ਏਨਾਂ ਨੂੰ ਏ ਨੀ ਨਾ ਪਤਾ ਕੇ ਓ ਓਨਾ ਈ ਹਾਰਮਫੁੱਲ ਵੀ ਐ, ਜਿੰਨਾ ਟੇਸਟੀ ਲੱਗਦਾ ਖਾਨ ਚ ਓ ਚ ਜਾਦਾ ਮਸਾਲੇ ਪੈਂਦੇ ਨੇ ਇ ਓਇਲ ਜਾਦਾ ਹੁੰਦਾ।
ਸੀ-ਸੀ ਕਰਦੇ ਰੈਨਗੇ ਔਰ ਖਾਂਦੇ ਰੈਨਗੇ ਸੀ-ਸੀ ਕਰਦੇ ਰੈਨਗੇ ਔਰ ਖਾਂਦੇ ਅਰੇ ਜੇ ਐਈ ਦੋ ਡਬਲ ਨੁਕਸਾਨ ਕਰਨੈ ਤੁਸੀਂ ਆਪਨਾ ਤੇ ਨਾ ਖਾਓ ਨਾ।
ਪਰ ਟੇਸਟ ਦੇਖਦੇ ਨੇ ਨਾ ਬੱਚੇ ਹੈਲਦ ਨੀ ਵੇਖਦੇ।
ਬਸ ਏਹੀ ਤੇ ਗੱਲ ਨਾ ਗੱਲ ਏਥੀ ਆ ਕੇ ਮੁੱਕ ਜਾਂਦੀ ਐ ਕੀ ਬੱਚੇ ਅੱਜ-ਕੱਲ ਐਈ ਐ ਜੋ-ਜੋ ਮੰਗਦਾ ਬੱਚਾ ਉਸਨੂੰ ਓਦੀ ਡਿਮਾਂਡ ਪੂਰੀ ਕਰਕੇ ਦੇ ਦਿੱਤੀ ਜਾਂਦੀ ਐ।
ਤਾਂਈਓ ਬੱਚੇ ਬਾਰ ਚ ਜਾਦਾ ਹੈਬਚੁਅਲ ਹੋ ਜਾਂਦੇ ਕੀ ਓਨਾਂ ਨੂੰ ਪਤਾ ਅਗਰ ਮੰਗਾਂਗੇ ਤੇ ਘਰ ਦੇ ਨੇ ਲੇ ਦੇਨਾ ਏ ਤੇ ਫਿਰ ਓ ਹੋਰ ਡਿਮਾਂਡਾ ਕਰਦਾ ਮੈਂ ਬਾਰ ਦਾ ਈ ਖਾਨਾ
ਓਹੀ ਨਾ ਇੱਕ ਕੀ ਸ਼ੁਰੂਆਤ ਈ ਬੱਚੇਆਂ ਦੀ ਅਸੀਂ ਫਾਸਟ ਫੂਡ ਤੋਂ ਕਰਾਨੇ ਆਂ। ਸਾਡੇ ਘਰ ਛੋਟੀ ਜਿੰਨੀ ਕੁੜੀ ਐ, ਦੋ ਢਾਈ ਸਾਲਾਂ ਦੀ ਹੈਗੀ ਐ ਸਾਡੇ ਰਿਲੇਸ਼ਨ ਚ ਨੇ ਓ ਇੰਨੀ ਮੈਗੀ ਖਾਂਦੀ ਐ ਕੁੜੀ ਓਨੂੰ ਹਜ਼ਾਰ ਵਾਰ ਉਸਦੀ ਮੰਮਾ ਨੂੰ ਵੀ ਮਨਾ ਕੀਤਾ ਕੇ ਏਨੂੰ ਮੈਗੀ ਨਾ ਦਿਆ ਕਰੋ, ਲੇਕਿਨ ਓ ਜਾਦਾਤਰ ਓਨੂੰ ਮੈਗੀ ਹੀ ਖਾਂਦੀ ਆ।
ਮੇਰੀ ਨਾ ਦੀਦੀ ਦੀ ਕੁੜੀ ਐ ਤੇ ਓ ਹਲੇ ਹੈਗੀ ਤੇ ਤਿੰਨ ਸਾਲ ਦੀ ਆ, ਪਰ ਹੁਨ ਓਨੇ ਬਾਹਰ ਦਾ ਖਾ-ਖਾ ਕੇ ਨਾ ਡੋਕਟਰਸ ਨੇ ਕਿਆ ਓਦੇ ਢਿੱਡ ਵਿੱਚ ਨਾ, ਗੱਠ ਬਨ ਗਈ ਆ ਮੈਦੇ ਦੀ।
ਹਾਂ।
ਹੁਣ ਉਹਦਾ ਓਪਰੇਟ ਹੋਏਗਾ, ਹਾਲੇ ਸਿਰਫ਼ ਦੋ ਸਾਲ ਦੀ ਹੈ।
ਹਾਂ ਤੇ ਦੇਖੋ ਇਹੀ ਨਾ ਅਸੀਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਬੇਕਾਰ ਕਰ ਰਹੇ ਆ ਮੇਦਾ ਖਿਲਾ-
ਹਾਂਜੀ ਹੁਣ ਓ ਛੋਟੀ ਜਹੀ ਬੱਚੀ ਕਿੱਥੇ ਓਪਰੇਸ਼ਨ ਦਰਦੀ ਸਾ-
ਦੱਸੋ ਉਹੀ ਤਾਂ ਔਰ ਨਹੀਂ ਤੇ ਫੇਰ ਉਹਦੇ ਦਰਦ ਰਹੇਂਗਾ ਪੇਟ ਇਚ।
ਹਾਂਜੀ ਡਾਕਟਰ ਨੇ ਕਿਹਾ ਵੀ ਹੁਣੇ ਦੋ- ਤਿੰਨ ਮਹੀਨੇ ਚ ਆਪਰੇਸ਼ਨ ਕਰਵਾਉਣਾ ਪੈਣਾ ਵੀ ਗੱਠ ਵੱਡੀ ਐ। ਉਹ ਵੀ ਤਾ ਬਹੋਤ ਮੋਮੀਸ, ਮੈਂਗੀ ਵਗ਼ੈਰਾ ਬਹੋਤ ਖਾਂਦੀ ਐ। ਹੁਣ ਡਾਕਟਰ ਨੇ ਸਭ ਕੁਛ ਬੰਦ ਕੀਤਾ ਹੋਇਆ ਹੁਣ ਪ੍ਰੋਪਰ ਹੈਲਦੀ ਡਾਇਟ ਦਿੰਦੇ ਨੇ।
ਕਿਉਕਿ ਮੈਂ ਦੇਖਾਂਗੀ ਹੁਣ ਉਹਨਾਂ ਨੂੰ ਆਪਣੇ ਰਿਲੇਸ਼ਨ ਚ ਜੋ ਹੈਗੇ ਨੇ ਉਹਨਾਂ ਨੂੰ ਕਹਾਂਗੀ। ਕਿ ਬਾਈ ਬੱਚਿਆਂ ਨੂੰ ਇਹ ਚੀਜ਼ਾਂ ਨਾ ਖੂਆਓ, ਕੁਛ ਹੋਰ ਖਵਾਓ ਬੱਚਿਆਂ ਨੂੰ।
ਫਰੂਟਸ ਦੇ ਦੋ ਫਰੂਟਸ ਵਗੈਰਾ ਬੱਚੇ ਪਰ ਖਾਂਦੇ ਘੱਟ ਨੇ ਫਰੂਟਸ ਦਾ ਸਾਰੇ ਬੱਚਿਆਂ ਨੂੰ ਹੁੰਦਾ ਨਹੀਂ- ਨਹੀਂ ਫਰੂਟਸ- ਨਹੀਂ ਖਾਣੇ ਬਾਹਰ ਦਾ ਖਾਣਾ।
ਜੇ ਫਰੂਟ ਨਾ ਖਾਣ ਤੇ ਜੂਸ ਪਿਆਓ ਧੱਕੇ ਸ਼ਾਹੀ ਇਹਨਾਂ ਨੂੰ ਪਿਆਓ। ਕਿਉਂਕਿ ਇਹਨਾਂ ਨੂੰ ਜਦ ਤੱਕ ਪਿਆਰ ਨਾਲ ਕਰਦੇ ਆ ਨਾ ਤੇ ਸਿਰ ਤੇ ਚੜਦੇ ਨੇ ਇਹਨਾਂ ਨੂੰ ਹੈਲਦੀ- ਹੈਲਦੀ ਰੱਖਣ ਵਾਸਤੇ ਨਾ ਸਾਨੂੰ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਐ। ਮਾਵਾਂ ਨੂੰ ਥੋੜਾ ਧਿਆਨ ਦੇਣਾ ਪਏਗਾ ਬੱਚਿਆਂ ਦੇ ਉੱਤੇ ਆਪਣੇ ਫ਼ੋਨ ਬੰਦ ਕਰਕੇ। ਉਹਨਾਂ ਦੇ ਨਾਲ ਬੈਠ ਕੇ ਖਾਓ ਤੇ ਉਹ ਵੀ ਸ਼ਾਇਦ ਕਿਧਰੇ ਨਾ ਕਿਧਰੇ ਖਾਣਗੇ। ਬੱਚਿਆਂ ਦੇ ਸਾਹਮਣੇ ਤੇ ਬਿਲਕੁਲ ਵੀ ਫਾਸਟ ਫੂਡ ਦਾ ਨਾਂ ਈ ਨਾ ਲਵੋ।
ਬੱਚਿਆਂ ਸਾਹਮਣੇ ਫਾਸਟ ਫੂਡ ਆ ਨਾਮ ਆ ਆਪਾਂ ਘੱਟ ਖਾਂਣੇ ਆ‌ ਬੱਚੇ ਜ਼ਿਆਦਾ ਸਿੱਖ ਜਾਂਦੇ ਨੇ ਵੀ ਅਸੀਂ ਵੀ ਇਹੀ ਖਾਣਾ।
ਉਹੀ ਨਾ ਉਹਨਾਂ ਨੂੰ ਆਦਤ ਪੈ ਜਾਂਦੀ ਐ ਨਾ ਬਾਹਰ ਦੀ ਫੇ-
ਹਾਂਜੀ।
ਵੈਸੇ ਤੇ ਘਰ ਦਾ ਹੀ ਹੈ ਖਾਣਾ ਅੱਛਾ ਹੈਗਾ ਹੈਲਦੀ ਵੀ ਇਹ। ਔਰ ਅੱਛਾ ਤੁਹਾਨੂੰ ਅੰਦਰੋਂ ਸਟਰੋਂਗ ਕਰਦਾ ਘਿਓ ਵਗੈਰਾ ਲੱਗਾ ਕੇ ਖਾਓ ਰੋਟੀ ਚ ਦਾਲ ਚ ਪਾ ਕੇ ਖਾਓ। ਅੱਛਾ ਲੱਗਦਾ ਐ, ਲੇਕਿਨ ਬਾਹਰ ਦਾ ਬੇਕਾਰ ਏ, ਕਿਉਂਕਿ ਦੇਖੋ ਪਤਾ ਨੀ ਹੱਥ ਧੋਏ ਨਹੀਂ ਧੋਏ ਉਈਓ ਕ- ਕੱਪੜਾ ਮੇਜ਼ ਤੇ ਮਾਰ ਰਹੇ ਨੇ, ਉਹੀ ਕੱੜਿਆਂ ਹੱਥ ਪੂੰਜ ਰਹੇ ਨੇ, ਉਹੀ ਕੱਪੜੇ ਨਾਲ ਤੁਹਾਨੂੰ ਪਾਂਡਾ ਪੂੰਜ ਕੇ ਦੇ ਰਹੇ ਨੇ। ਤੇ ਕਿੱਧਰੇ ਨਾ ਕਿੱਧਰੇ ਹੈਲਥ ਇੰਛੋ ਹੋ ਜਾਂਦੇ ਨੇ ਉਹਦੇ ਨਾਲ।
ਹਾਂਜੀ ਚੱਲੋ ਠੀਕ ਐ ਦੀ।
ਜੀ ਠੀਕ ਐ, ਨੈਕਸਟ ਟਾਈਮ ਕੋਲ ਕਰਾਂਗੇ। ਸ਼ਸ਼੍ਰੀ ਅਕਾਲ। ਤੁਹਾਡੇ ਕੋਲੋਂ ਕੋਨ ਲੈ ਗਈ?